ਹਾਂਜੀ, ਸਤਿ ਸ੍ਰੀ ਕਾਲ, ਕੀ ਹਾਲ ਏ।
ਵਧੀਆ-ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ ਬੜੇ ਟਾਈਮ ਬਾਦ ਫੋਨ ਕੀਤਾ, ਕਿੱਥੇ ਰਹਿੰਦੇ ਹੋ ਅੱਜ-ਕੱਲ।
ਬਸ ਮੈਂ ਆਪਣੇ ਕੰਮ ਵਿੱਚ ਬਿਜੀ ਸੀ, ਤੁਹਾਨੂੰ ਪਤਾ ਹੀ ਏ।
ਅੱਛਾ-ਅੱਛਾ ਮੈਂ ਕਿਹਾ ਫੋ ਅੱਛਾ ਕਿਹੜੀ ਅਕੈਡਮੀ ਖੋਲੀ ਹੈ ਤੁ ਸੀ। ਅੱਛਾ-ਅੱਛਾ ਕਿਹੜੀ ਕਿ ਕਿੱਥੇ ਖੋਲੀ ਆਪਣੇ ਘਰ ਦੇ ਅ ਮੈਂ ਸੁਣ ਹ ਵੈਸੇ ਤੁਹਾਡੇ ਨਾ ਇੰਸਟਾ ਤੇ ਪੇਜ ਵੀ ਵੇਖਿਆ ਸੀ ਤੁਸੀਂ ਆਪਣੀ ਆਈਡੀ ਚ ਮੈਨਸ਼ਨ ਕੀਤਾ ਦਾ ਨਾ, ਹਾਂ ਮੈਂ ਦੇਖਿਆ ਸੀ ਤੁਹਾਡੀ
ਨੇੜੇ ਆਣਾ ਕਦੀ ਤੁਸੀਂ।
ਹਾਂ ਜ਼ਰੂਰ-ਜ਼ਰੂਰ ਮੈਂ ਤਾਂ ਸਗੋਂ ਕਰਾਣਾ ਹੀ ਸੀ ਹੁਣ ਸਾਡੇ ਘਰ ਵਿਆਹ ਆਉਂਦਾ ਪਿਆ। ਤੇ ਸਗੋਂ ਮੈਂ ਆਪਣੇ ਮੈਂ ਸਗੋਂ ਆਪਣੀ ਉਹਨਾਂ ਨੂੰ ਵੀ ਕਹਿ ਦਾਂਗੀ ਅੱਗੇ ਰਿਸ਼ਤੇਦਾਰਾਂ ਨੂੰ।
ਕੋਈ ਗੱਲ ਨੀ ਜੀ ਬੜਾ-ਬੜਾ ਥੈਂਕ ਯੂ ਤੁਹਾਡਾ ਜੀ।
ਨਹੀਂ ਮੈਂ ਤੁਹਾਡੇ ਬਹੁਤ ਸਾਰੇ ਕਸਟਮਰਸ ਬਣਵਾ ਦਾਂਗੀ।
ਹਾਂਜੀ
ਹੋਰ ਦੱਸੋ।
ਬਸ ਵਧੀਆ ਤੁਸੀਂ ਸੁਣਾਓ ਬਸ ਬੈਠੇ ਆ।
ਬਸ ਮੈਂ ਕਿਹਾ ਕਰਾਂ ਫੋਨ। ਹੋਰ, ਹੋਰ ਡਿਨਰ ਖਾ ਲਿਆ ਸੀ।
ਡਿਨਰ ਨਈ, ਹਾਲੇ ਨੀ ਅ
ਅੱਛਾ, ਅੱਛਾ ਫਿਰ ਲੇਟ ਈ ਬਨਾੰਦੇ ਓ ਤੁਸੀਂ ਡਿਨਰ, ਬਨਾੰਦੇ ਈ ਲੇਟ ਓ।
ਨਈਂ, ਨਈਂ ਸਾਡੇ ਘਾਰ ਨੇ ਨਾ ਬਜ਼ੁਰਗ। ਓ ਜਲਦੀ ਖਾ ਲੈਂਦੇ ਨੇ।
ਅੱਛਾ, ਅੱਛਾ ਫਿਰ ਕੀ ਬਨਾਇਆ ਤੁਸੀਂ ਅੱਜ।
ਅਜ, ਅਸੀਂ ਦਾਲਨ ਉਹਨੂੰ ਕੀ ਕਹਿੰਦੇ ਨੇ ਦਈਂ ਨੂਂ ਤੜਕਾ ਲਗਾਇਆ ਵਾ।
ਅੱਛਾ, ਅੱਛਾ ਉਹ ਕਿਵੇਂ ਲਾਉਦੇ ਉਹ।
ਇਕਦਮ ਈਜ਼ੀ, ਔਰ ਬੜੀ ਹੀ ਟੇਸਟੀ ਟੀ ਲੱਗਦੀ ਹੈ ਟੀ
ਅੱਛਾ ਜੀ, ਨਈਂ ਦਈਂ ਨੂੰ ਕੀਮਤ ਦਈਂ ਦੀ ਕੀ ਸਬਜ਼ੀ ਬਣ ਜਾਂਦੀ ਹੈ?
ਹਾਂਜੀ। ਇੱਕਦਮ ਈਜ਼ੀ ਰੈਸਿਪੀ ਏ। ਹਾਂਜੀ।
ਤਾਂ ਚਲੋ, ਮੈਂ ਸੁਨਨੀ ਹ ਕਿ ਹਾਂ, ਮਲਾਈ ਬਨ ਜਾਂਦੀ ਏ ਤੜਕ ਕੇ, ਦਈਂ ਕਿਵੇਂ ਬਨਦੀ, ਓ ਤਾਂ ਪਾਨੀ ਪਾਨੀ ਹੁੰਦੀ ਏ।
ਨਹੀਂ ਜਿਆਦਾ ਕਾੜਾ ਈ ਨਾ ਉਹਨੂੰ
ਅੱਛਾ, ਮੈਨੂੰ ਦੱਸਨਾ ਕਿਵੇਂ ਬਨਦੀ, ਮੈਂ ਜਰੂਰ ਬਨਾਵਾਂਗੀ।
ਜ਼ਰੂਰ ਉਹਦੇ ਚ ਪਹਿਲੇ ਤੇਲ ਪਾਓ, ਤੇਲ ਉਹਦੇ ਚ ਥੋੜਾ ਜੀਰਾ ਪਾਲੋ, ਠੀਕ, ਹਾਂਜੀ ਉਸ ਤੋਂ ਬਾਅਦ ਪਿਆਜ ਕੱਟ ਲੋੋ ਬਰੀਕ, ਬਰੀਕ ਉਹ ਪਾ ਦੋ
ਅੱਛਾ, ਅੱਛਾ, ਅੱਛਾ ਕਿੰਨੇ ਕਿੰਨਾ ਲਈਏ ਪਿਆਜ, ਹਰੀ ਮਿਰਚ ਅਤੇ ਕਿੰਨਾ
ਜਿੱਦਾਂ ਤੁਹਾਨੂੰ ਕੁਆਂਟਿਟੀ ਚਾਈਦੀ ਏ।
ਮਤਲਬ, ਆਪਣੇ ਪਰਿਵਾਰ ਦੇ ਹਿਸਾਬ ਨਾਲ ਜਿਵੇਂ ਅਸੀਂ ਚਾਰ ਬੰਦੇ ਆ। ਤੇ ਦੋ ਟਮਾਟਰ, ਦੋ ਹਰੀ ਦੋ ਪਿਆਜ਼
ਹਾਂਜੀ ਟਮਾਟਰ ਨੀ- ਪਾਉਂਦੇ ਸਿਰਫ ਪਿਆਜ਼ ਤੇ ਹਰੀ ਮਿਰਚਾਂ, ਹਾਂਜੀ ਪਿਆਜ਼ ਤੁਸੀਂ ਪਾਉ ਡੇਢ ਪਿਆਜ਼ ਪਾ ਦੋ ਅਗਰ ਚਾਰ ਜਿਵੇਂ ਪੰਜ ਛੇ ਜਣੇ ਨੇ ਤੇ
ਅੱਛਾ, ਐ ਮਲਾ ਕੇ ਭਾਂਡੇ ਘਰ ਸਾਰੀਆਂ
ਘੱਟ ਲੱਗਦੇ ਜਿਵੇਂ ਸਵਾਦ ਨੀ ਲੱਗਦੇ, ਹੈਨਾ ਕਈ ਖਾਂਦੇ ਨੀ ਤੇ ਉਹਨਾਂ ਵਾਸਤੇ ਤੁਸੀਂ ਘੱਟ ਪਾਉ ਫੇਰ ਪਿਆਜ
ਕਹਿੰਦੇ ਨੇ ਬਸ ਰੋਟੀ ਦੇ ਨਾਲ ਵੀ ਨਾ ਅਲੱਗ ਤੋਂ ਪਿਆਜ ਦੇ ਦੋ ਐਵੇਂ ਨੇ ਸਾਡੇ ਤਾਂ ਹਾਂ, ਹੂੰ ਸਾਡੇ ਵੀ ਐਵੇ ਬਸ ਬਸ ਹੋਂਦੇ ਨਾ ਆਪਣਾ ਆਪਣਾ ਘਰ ਦਾ ਟੇਸਟ ਹੁੰਦਾ ਐ।
ਹਾਂਜੀ ਬਿਲਕੁਲ ਕਈ ਖਾਂਦੇ ਨਹੀਂ ਬਲਕਿ ਕੀ
ਤੁਸੀਂ ਮੰਨੋਗੇ ਸਾਡੇ ਘਰ ਪੰਜ ਕਿੱਲੋ ਪਿਆਜ ਆਉਂਦੇ ਨੇ ਹਰ ਹਫ਼ਤੇ, ਤੇ ਐਵੇਂ ਲਗਦੇ ਨੇ ਪਤਾ ਹੀ ਨਹੀਂ।
ਸੇਮ ਸਾਡੇ ਤੇ ਫੇਰ ਜੁਆਇੰਟ ਫੈਮਿਲੀ ਵੀ ਹੈ, ਸਾਨੂੰ ਤੇ
ਹੁਣ ਤੁਹਾਨੂੰ ਤਾਂ ਸਗੋਂ ਬਿਲਕੁਲ, ਨਹੀਂ ਸਾਡੇ ਤਾਂ ਪੰਜ ਛੇ ਬੰਦੇਿਆਂ ਦੀ ਮੈਂ ਭਰੇ ਗਏ ਨਾ ਸੀ ਤਾਂ, ਸੁਰੂ
ਹਾਂਜੀ, ਬਸ ਏਦਾਂ ਹੀ ਐ, ਫੇਰ ਪਿਆਜ ਵਗੈਰਾ ਪਾ ਕੇ ਹਰੀ ਮਿਰਚ ਵਿੱਚ ਪਾਉ ਨਮਕ ਪਾ ਲਉ, ਤੁਸੀਂ ਹਲਦੀ ਪਾ ਲਉ, ਦੇਗੀ ਮਿਰਚ ਪਾਾਲ ਲੋ। ਬਸ ਇੰਨੇ ਜਿਹੀ ਮਸਾਲੇ ਪਾਉਂਦੇ ਨੇ ਕੋਈ ਜ਼ਿਆਦਾ ਮਸਾਲੇ ਮਸਾਲੇ ਨੀ ਪਾਣੇ ਉੱਤੇ।
ਅੱਛਾ ਫੇਰ,
ਪਾ ਦੋ ਨਾਲ ਹੀ, ਫੇਿਰ ਕਰਛੀ ਮਾਰੋ ਤੇ ਨਾਲ ਹੀ ਗੈਸ ਬੰਦ ਕਰਦੋ, ਦੋ ਮਿੰਟ ਚਲਾ ਕੇ ਨਾ ਬਸ। ਬਸ ਫੇਰ ਉਹ ਪਾਣੀ ਪਾਣੀ ਨੀ ਹੁੰਦਾ।
ਅੱਛਾ ਚਲੋ ਮੈਂ ਬਣਾ ਕੇ ਵੀ ਰਖਣੀ ਆਂ ਮੈਂ ਕਾਲਜ ਵਿੱਚ। ਇਹ ਤਾਂ ਮੈਨੂੰ ਲੱਗਦਾ ਬਣ ਵੀ ਜਲਦੀ ਜਾਂਦੀ ਹੋਣੀ ਹੈ ਨਾ ਇੱਕ ਦੋ ਇੱਕ ਦੋ ਮਿੰਟ ਚ ਬਣ ਜਾਂਦੀ ਹੈ। ਹਾਂਜੀ। ਹਾਂ। ਹਾਂ ਹੋਰ। ਹੋਰ ਦੱਸੋ ਕੀ ਕਰਦੇ। ਤੇ ਦੇ ਔ
ਬਸ ਹੁਣ ਬੈਠੀ ਹਾਂ। ਹਾਂਜੀ ਇਕ ਦਮ ਸਹੀ ਬਸ ਹੁਣ ਮੈਂ ਬੈਠੀ ਦੀ ਹਾਂ। ਹੁਣ ਆਉਣਗੇ ਸਾਰੇ ਕੋਈ ਨੀ ਜਰੂਰ ਆਵਾਂਗੇ। ਤੇ ਅਤੇ ਤੁਸੀਂ ਖਾ ਲਈ ਰੋਟੀ। ਤੁਸੀਂ ਕੀ ਬਣਾਇਆ ਅੱਜ
ਅਸੀਂ ਅੱਜ ਦਲੀਆ ਬਣਾਇਆ ਸੀ ਸੋਇਆਬੀਨ ਵਗੈਰਾ ਪਾ ਕੇ ਨਾ।
ਅੱਛਾ। ਸਹੀ ਹੈ ਵਧੀਆ ਅਸੀਂ ਵੀ ਬਣਾਉਂਦੇ ਹੁੰਦੇ ਹਾਂ। ਸਾਡੇ ਵੱਡੇ ਜ ਮੇਨੇ ਨਾ ਉਹ ਬੜੇ ਖੁਸ਼ ਹੋ ਕੇ ਖਾਂਦੇ ਨੇ ਹੋਰ ਬੱਚੇ ਤੇ ਜ਼ਿਆਦਾ ਇਹ ਚੀਜ਼ਾਂ ਖਾਂਦੇ ਹੀ ਨੇ। ਤੁਹਾਨੂੰ ਪਤਾ ਹੀ।
ਨਹੀਂ ਨਹੀਂ ਸਾਡੇ ਤਾਂ ਬੱਚੇ ਸਭ ਕੁੱਛ ਖਾਂਦੇ ਮੈਂ ਤਾਂ। ਸ਼ੁਰੂ ਤੋਂ ਹੀ ਲਾਇਆ ਤਾਂ ਸਭ ਕੁਛ ਖਾਣਗੇ ਮੇਰੇ ਤਾਂ।
ਹਾਂਜੀ। ਖਾ ਤੇ ਛੱਟੇ ਪੈਂਦੇ
ਅੱਛਾ ਨਹੀਂ ਖਵਾਉਣਾ ਚਾਹੀਦਾ ਦੇਖੋ ਬੱਚਿਆਂ ਨੂੰ ਨਾ ਨਹੀਂ ਮੈਂ ਤੇ ਕਹਿੰਦੀ ਬੱਚਿਆਂ ਨੂੰ ਖਵਾਉਣੀ ਚਾਹੀਦੀ ਹੈ ਹਰ ਚੀਜ਼ ਖਾਣੀ ਚਾਹੀਦੀ ਹੈ ਬੱਚਿਆਂ ਨੂੰ ਨਾ ਦੇਖੋੋ
ਹਾਂ ਸੋਇਆਬੀਨ ਵਿਚ ਤੇ ਵੈਸੇ ਬਹੁਤ ਪ੍ਰੋਟੀਨ ਹੁੰਦਾ ਸੋਇਆਬੀਨ ਹਾਂ ਪਨੀਰ ਬਣਾ ਲਿਆ ਏਦਾਂ ਤੇ ਖਾ ਹੀ ਲੈਂਦੇ ਨੇ ਉਪਰ ਕਦੇ ਹੁੰਦਾ ਨਾ ਵੀ। ਕੈ ਨੀ ਸਕਦੇ ਬੱਚਿਆਂ ਨੂੰ ਕਿ ਅਸੀਂ ਕੁੱਝ ਬਾਹਰ ਦਾ ਖਾ ਖਾਈਏ ਉਹੀ ਸਾਬ
ਉਹ ਤਾਂ ਦੇਖੋ ਉਹ ਤੇ ਦੇਖੋ ਸਾਡੇ ਘਰ ਹੁੰਦਾ ਈ ਏ, ਬੱਟ ਔਲਮੋਸਟ ਮੈਂ ਟ੍ਰਾਈ ਕਰਣੀ ਆ ਕਿ ਮੈਂ ਨਾ ਚੀਜ਼ ਘਰ ਬਣਾਦਾ ਉਹ ਤੇ ਮੈਂ ਘਰ ਬਣਾਣੀ ਵੀ ਆ ਤੁਸੀ ਮੰਨੋਗੇ ਮੈਂ ਘਰ ਮੋਮੋਸ ਵੀ ਬਣਾ ਲੈਂਣੀ ਆਂ, ਪੀਜ਼ਾ ਵੀ ਬਣਾ ਲੈਂਣੀ ਆਂ, ਸਪਿ੍ੰਗ-ਰੋਲ ਵਗੈਰਾ ਸਬ ਕੁਛ ਬਣਾ ਲੈਣੀ ਆ ਮੈਂ ਘਰ। ਮੈਂ ਕਹਿੰਣੀ ਆ ਕਿ ਬੱਚਾ ਮੈਂ ਕਹਿੰਣੀ ਆ ਕਿ ਬੱਚਾ ਹੈਲਥ ਦੀ ਹਾਏ ਦੇਖੋ ਦਿਲ ਤਾਂ ਸਭ ਅਸੀਂ ਤੁਹਾਡਾ ਵੀ ਤਾਂ ਦਿਲ ਕਰਦਾ ਏ ਵੇਖੋ ਹੁਣ ਖਾਣ ਤੇ ਪੀਜ਼ਾ ਵਗੈਰਾ ਫਿਰ ਮੈਂ ਸਾਰਾ ਸਮਾਨ ਘਰ ਲਿਆ ਕੇ ਫਰੈਸ਼ ਬਣਾ ਕੇ ਦਿੰਣੀ ਹਾਂ ਬੱਚਿਆਂ ਨੂੰ।
ਸੇਮ ਅਸੀਂ ਵੀ ਐਦਾਂ ਹੀ ਕਰਨੇ ਆ
ਦੇਖੋ ਹੁਣ ਪਤਾ ਨੀ ਉਹਨਾਂ ਕੋਲ ਕਿੰਨਾ ਟਾਈਮ ਪਹਿਲੇ ਦਾ ਸਮਾਨ ਪਿਆ ਏ। ਕਿਹੜਾ ਤੇਲ ਕਿੰਨੇ ਦਿਨਾਂ ਪਹਿਲਾਂ ਦਾ ਤੇਲ ਪਿਆ ਸਾਨੂੰ ਥੋੜ੍ਹੀ ਪਤਾ ਹੈ ਉਹਦੇ ਚ ਦੇਖੋ ਫਰਾਈ ਕਰ-ਕਰ ਕੇ ਦੇਈ ਜਾਂਦੇ ਨੇ ਉਹ ਸਾਰਾ ਸਮਾਨ ਹਨਾ।
ਹਾਂਜੀ ਅਸੀਂ ਵੀ ਏਦਾਂ ਹੀ ਕਰਨੇ ਆਂ ਕਦੀ ਹੁੰਦਾ ਏ ਕਦੀ ਬਾਹਰਲਾ ਖਾ ਲਿਆ ਜਿਵੇਂ ਕਈ ਵਧੀਆ ਹੁਣ ਦੇ ਨਾ ਜ ਜਿਨ੍ਹਾਂ ਤੋਂ ਪਹਿਲੇ ਤੋਂ ਅਸੀਂ ਖਾਣੇ
ਨਹੀਂ ਚਲੋ। ਇੱਕ ਏ ਕ ਹੁੰਦੀ ਹਾਂ। ਇਹ ਇੱਕ ਦੇਖੋ ਹੁੰਦੀ ਏ ਐਮਰਜੈਂਸੀ ਹੁੰਦੀ ਕਿ ਚਲੋ ਗੈਸਟ ਆਇਆ ਹੁੰਦਾ ਟਾਈਮ ਨੀ ਹੁੰਦਾ ਬਣਾਣ ਦਾ ਫਿਰ ਤਾਂ, ਚਲੋ ਮੈਂ ਵੀ ਜਮੈਟੋ ਕਰ ਲੈਂਣੀ ਆਂ ਔਨਲਾਈਨ ਕਰ ਲੈਂਣੀ ਆਂ।
ਇਕ ਦਮ ਸਹੀ ਗੱਲ ਏ, ਅੱਜ-ਕਲ ਵੈਸੇ, ਜਮੈਟੋ ਦਾ ਬੜਾ ਵਧੀਆ ਏ। ਅੱਜ
ਬਹੁਤ-ਬਹੁਤ ਵਧੀਆ ਸਿਸਟਮ ਏ, ਇੱਕ-ਇੱਕ, ਬਹੁਤ ਵਧੀਆ ਸਿਸਟਮ ਤੁਸੀਂ ਮੰਨੋਗੇ ਇੱਕ ਹੈਗੀ ਏ ਐਪ ਬਲਿੰਕਇਟ ਹੈਗੀ ਏ, ਪਹਿਲੇ ਮੈਨੂੰ ਨਾ ਟ੍ਰਸ਼ਟ ਨਹੀਂ ਸੀ ਔਨਲਾਈਨ ਐਪਸ ਤੇ, ਬਟ ਤੁਸੀਂ ਮੰਨੋਗੇ ਸਾਡੇ ਘਰ ਗੈਸਟ ਆਏ ਸੀ। ਔਰ ਇੰਨੀ ਧੁੱਪ ਸੀ ਨਾ, ਤੇ ਉਹ ਕਹਿੰਦੇ ਸੀ ਕਿ ਲੱਸੀ ਪੀਣੀ ਹੈ, ਸਾਡੇ ਘਰ ਦਾ ਹੀ ਨਹੀਂ ਸੀ, ਹੁਣ ਮੈਂ ਕੀ ਕਰਾਂ ਲਿਜਾਣ ਪਹਿਲਾਂ ਕੋਈ ਨੀ ਮੈਨੂੰ ਹੈਂ ਤੇ, ਮੈਂ ਨਾ ਐਵੇਂ ਉਨਾਂ ਨੇ ਮੈਂ ਸੋਚਿਆ ਮੈਂ ਕਿਹਾ -ਹਾਏ! ਕਿਨੂੰ ਭੇਜਾ ਮੈਂ ਆਪਣੇ ਪੜੋਸੀਆਂ ਦੇ ਘਰ ਦੇਖੋ ਗੈਸਟ ਨੂੰ ਮੰਨਾ ਥੋੜੀ ਕਰਾਂਗੀ ਨਹੀਂ ਲੱਸੀ ਨੀ ਹੈ ਮੈਂ ਆਪਣੇ ਨਾਲ ਲਿਆਂ ਦੇ ਪੜੋਸੀਆਂ ਦੇ ਘਰ ਗਈ ਮੈਂ ਉਨਾਂ ਨੂੰ ਕਿਆ ਮੈਂ ਕਹਿ ਏਦਾਂ ਦਾ ਗੱਲ ਹੋ ਗਈ ਏ। ਕਹਿੰਦੇ ਤੁਸੀਂ ਰੁੋ ਓ ਮੈਂ ਜਮੈਟੋ ਕਰ ਦਿੰਦਾ ਵਾਂ ਹਾਂ ਹੀ ਉਸ ਨੂੰ ਜਮੈਟੋ ਕਿ ਕੀਤਾ ਦਸ ਮਿੰਟ ਵਿਚ ਆ ਗਿਆ ਮੈ- ਇਨਾ ਤਾਂ ਮੈਂ ਵੀ ਨਹੀਂ ਆ- ਜਾ ਕਰ ਸਕਦੀ। ਨਾਲੇ ਤੁਸੀਂ ਮੰਨੋਗੇ ਕੋਈ ਐਕਸਟਰਾ ਚਾਰਜ ਨਹੀਂ। ਹਾਂ
ਇਕਦਮ- ਇਕਦਮ ਅਸੀਂ ਆਪ ਸਾਡੇ, ਅਸੀਂ ਕਿੱਥੇ ਗਏ ਸੀ ਨਾ ਤੇ ਉੱਧਰ ਉਹਨਾਂ ਨੇ ਕੀਤਾ ਸੀ ਬਲਿੰਕਟ ਸਾਨੂੰ ਤਾਂ ਪਤਾ ਚਲਿਆ। ਤੇ-
ਹਾਂ, ਨਹੀਂ ਅੱਜ -ਕੱਲ੍ਹ ਤਾਂ ਦੇਖੋ ਇੰਨੀ ਅੱਛੀ -ਅੱਛੀ ਐਪਸ ਚੱਲ ਗਈਆਂ ਨੇ। ਹਾਂ, ਉਹੀ- ਤਾਂ ਦੇਖੋ ਕਿੰਨਾ ਮਤਲਬ ਬੈਨੀਫਿਟ ਐ ਨਾ ਦੇਖੋ ਸਾਨੂੰ ਇਸ ਚੀਜ਼ਾਂ ਦਾ। ਜਿਨਾ ਜਿਵੇਂ ਹੁਣ ਜਿਹੜੇ ਓਲਡ ਹੈਗੇ ਨਾ। ਨਹੀਂ ਕਿੱਥੇ ਜਾ ਸਕਦੇ ਉਹ ਆਪਣੀ ਗਰੋਸਰੀ ਵਗੈਰਾ ਦੇਖੋ ਔਨਲਾਈਨ ਕਰ ਸਕਦੇ, ਘਰ ਬੈਠੇ ਬੈਠਕੇ।
ਹਾਂਜੀ, ਇਕ ਦਮ ਸਹੀ ਗੱਲ ਐ। ਹਾਂਜੀ, ਅੱਜ ਕੱਲ੍ਹ ਤਾਂ ਵੈਸੇ ਹੀ ਅੱਜ ਕੱਲ੍ਹ ਤਾਂ ਵੈਸੇ ਹੀ ਮੈਂ ਕਿਹਾ ਹਰ ਕਿਸੇ ਨੂੰ ਇੰਨੀ ਨੋਲੇਜ ਐ। ਹਰ ਕੋਈ ਐਪ ਚ ਡਾਊਨਲੋਡ ਕਰਦੇ ਨੇ ਇੱਦਾਂ ਕਿ ਕਿੱਥੇ ਤੁਹਾਨੂੰ ਪਤਾ ਵੈਸੇ ਇੰਨੀ ਆਉਂਦੀ ਕਿ ਇਹ
ਬਹੁਤ ਬਹੁਤ ਮੈਨੂੰ ਪਤਾ ਐ ਨਾ ਮੈਨੂੰ ਪਤਾ ਨਾ ਮੈਂ ਜੋਬ ਤੇ ਜਾਂਦੀ ਆਂ, ਬਾਈ ਬਸ ਜਾਂਦੀ ਆਂ। ਪਹਿਲੇ ਉੱਥੋਂ ਰਿਕਸ਼ ਫੜਾਗੀ ਤਾਂ ਦੇਖੋ ਆਂਦੀ ਨਹੀਂ ਪਹਿਲੇ ਰਿਕਸ਼ਾ ਫੜਾਂਗੀ। ਹ ਫਿਰ ਬੱਸ ਸਟੈਂਡ ਤੱਕ ਜਾਵਾਂਗੀ ਫਿਰ ਬੱਸ ਸਟੈਂਡ ਤੇ ਆਵਾਂਗੇ ਅੱਧੀ ਰਾਤੀ ਫਿਰ ਰਿਕਸ਼ਾ ਫੜ ਕੇ ਕਦੀ ਉਹਦੇ ਰਿਕਸ਼ਾ ਨਹੀਂ ਵੀ ਮਿਲਦਾ ਦੇਖੋ ਫਿਰ ਹੁਣ ਮੈਂ ਸੋਚ ਲਿਆ ਕਿ ਮੈਂ ਨਾ ਐਕਟਿਵਾ ਸਿੱਖ ਹੀ ਲਵਾਂ।
ਹਾਂਜੀ ਤੁਸੀਂ ਇੱਕ ਕੰਮ ਕਰ ਸਕਦੇ ਹੋ ਤੁਸੀਂ ਰੈਪੀਡੋ ਯੂਜ ਕਰ ਲਿਆ ਕਰੋ।
ਅੱਛਾ ਉਹ ਕੀ ਐ?
ਉਹਦੇ ਤੇ ਇੱਕ ਜਿਵੇਂ ਜਿੰਨੇ ਤੁਸੀਂ ਪਰਸਨ ਹੈਗੇ ਉਹ ਜਿਵੇਂ ਬਾਈਕ ਵਗੈਰਾ ਦਾ ਹੀ ਹੁੰਦਾ ਸ਼ਾਇਦ ਜਿਆਦਾ, ਮੈਨੂੰ ਵੀ ਇੰਨਾ ਨਹੀਂ ਪਤਾ। ਓਦਾਂ ਮੈਂ ਸੁਣਿਆ ਵਾ ਕਿ ਆਪਣੇ ਇੱਥੇ, ਜਿੱਦਾਂ ਉਹਦੀ ਐਪ ਹੁੰਦੀ ਜਿਵੇਂ ਕੈਬ ਵਗੈਰਾ ਅਸੀਂ ਕਰਨੇ ਆਂ ਉਬ ਪਰ ਕਰਨੇ ਆਂ। ਹਨਾ, ਓਦਾਂ ਹੀ ਵਨ ਪਰਸਨ ਲਈ ਰ ਪਿਡੋ ਹੁੰਦੀ ਏ।
ਅੱਛਾ।
ਹਾਂਜ ਜੀ, ਤੁਸੀਂ ਏਧਰ ਆਪਣੀ ਲੋਕੇਸ਼ਨ ਪਾਓ।
ਅੱਛਾ ਜੀ, ਮੈਂ ਹੁੰਨੇ ਡਾਊਨਲੋਡ ਕਰਨੀ ਆ ਵੇਖ ਅੱ ਅੱਛਾ ਤੇ ਕੋਈ ਪੇਮੈਂਟ ਵਗੈਰ੍ਹਾ ਕੀ ਮਤਲਬ ਕੀ ਹਿਸਾਬ ਐ, ਪੇਮੈਂਟਸ
ਇਕ ਦਮ ਲੈਸ।
ਮਤਲਬ ਕੀ ਜਿਵੇਂ, ਅਸੀਂ ਬਲਾਬਲਾ ਕਰਨੇ ਆ, ਨਹੀਂ ਦੇਖੋ ਜਿਵੇਂ ਬਲਾਮਲਾ ਕਰਨੇ ਆ ਹਨਾ, ਤੇ ਉਹ ਸਾਨੂੰ ਜਿਵੇਂ ਰੇ ਅਲੱਗ-ਅਲੱਗ ਰੇਟ ਆਂਦੇ ਨੇ ਮੈਨਸ਼ ਐਵੇਂ ਸਾਨੂੰ ਕੀ ਵਹੀਕਲ ਜਿਵੇਂ, ਟੂ ਵੀਕਲ ਆਏਗੀ ਨਾ, ਜਿਵੇਂ ਬਾਈਕ ਐਕਟਿਵਾ ਹੋ ਗਈ।
ਹਾਂਜੀ।
ਅੱਛਾ। ਐ ਸਿਸਟਮ ਏ
ਹਾਂਜੀ। ਔਰ ਇਹਦੇ ਤੇ ਏਦਾਂ ਵੇ ਇੱਕਦਮ ਘੱਟ ਪੈਸਿਆਂ ਚ ਲੱਗਦਾ, ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ। ਤੇ, ਜਿੰਨਾ ਨੋਰਮਲ ਬੰਦੇ ਨੂੰ ਉਵੇਂ ਲੱਗਦੇ ਨੇ ਨਾ, ਬ ਓਦੇ ਤੇ ਜਿਵੇਂ ਰਿਕਸ਼ਾ ਵਗੈਰਾ ਕਰਕੇ ਜਾਓ ਓਦਾਂ ਹੀ ਇਹਦੇ ਲਈ ਇਹ ਵੇਖ ਇਕਦਮ ਤੁਹਾਡੇ ਘਰ ਤੇ ਬਾਹਰ ਆਏਗੀ ਇਕਦਮ ਤੁਹਾਨੂੰ ਕਿੱਥੇ ਜਾਣ ਦੀ ਲੋੜ ਨੀ ਹਾਂਜੀ ਬਿਲਕੁਲ।
ਹ ਜਿਵੇਂ, ਅਸੀਂ ਆਪਣੀ ਲੋਕੇਸ਼ਨ ਪਾ ਦੀਏ ਨਾ, ਅੱਛਾ ਤੇ ਉਹ ਪੂਰਾ। ਇਹ ਤਾਂ ਸੁਸੀਂ ਮੈਨੂੰ ਬਹੁਤ ਅੱਛੀ, ਇਹ ਤਾਂ ਤੁਸੀਂ ਮੈਨੂੰ ਬਹੁਤ ਅੱਛਾ ਸੁਜੇਸ਼ਨ ਦਿੱਤ ਤੈ
ਔਰ ਇਕਦਮ ਟਰਸਟੀਡ ਐਪ ਏ ਚਲੋ, ਚੰਗਾ ਫੇਰ ਠੀਕ ਹੈ, ਕਿਉਂ
ਨੁ ਲਿੰਕ ਭੇਜਿਓ ਮੈਂ ਨਾ ਤੁਹਾਨੂੰ ਕਰਨੀਆ ਮੇਰੇ ਘਰ ਨਾ ਕੋਈ ਆਇਆ ਵੇ। ਹੈਂ, ਹਾਂਜੀ। ਮੈਂ ਵੀ ਚਲੋ ਕਰਨੀ ਆ ਸਾਡੇ ਵੀ ਕੋਈ ਆਇਆ ਹੈ, ਚਲੋ ਓਕੇ ਜੀ, ਸਤਿ ਸ੍ਰੀ ਅਕਾਲ। ਅੱਾ ਚਲੋ, ਸਤਿ ਸ੍ਰੀ ਅਕਾਲ। ਕਾ
ਹਾਂਜੀ। ਸਤਿ ਸ੍ਰੀ ਅਕਾਲ।